ਹੈਲੋ।
ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਹੋਰ ਕੀ ਹਾਲ ਚਾਲ ਤੁਹਾਡਾ ਠੀਕ ਏ?
ਹਾਂਜੀ-ਹਾਂਜੀ, ਤੁਸੀਂ ਸੁਨਾ
ਬਸ ਠੀਕ ਠਾਕ, ਹੋਰ ਤੁਸੀ ਸੁਨਾਓ ਜੀ।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
ਘਰ ਪਰਿਵਾਰ 'ਚ ਸਭ ਠੀਕ ਨੇ?
ਹਾਂਜੀ-ਹਾਂਜੀ।
ਹਾਂਜੀ। ਹਾਂਜੀ ਸਭ ਠੀਕ ਨੇ ਜੀ, ਹਾਂਜੀ, ਹੋਰ ਕੀ ਹੋਰ ਜੀ, ਬਸ ਜੀ ਐ ਇੱਕ ਖਾਨ ਪੀਨ ਦੇ ਬਾਰੇ 'ਚ ਦੱਸਨਾਂ ਸੀ ਜੀ ਤੇ ਬਸ ਬਾਰੇ 'ਚ, ਹੋਰ ਘਰ ਦੇ ਖਾਨੇ ਦੇ ਵਿੱਚ ਇਸ, ਇਸ ਟੋਪਿਕ ਦੇ ਬਾਰੇ 'ਚ ਗੱਲ ਕਰਨੀ ਸੀ। ਹਾਂਜੀ ਤੁਸੀਂ ਕੀ ਸਮਝਦੇ, ਮਤਲਬ ਫਾਸਟ ਫੂਡ ਸਿਹਤ ਵਾਸਤੇ ਕਿਸ ਤਰ੍ਹਾਂ ਹੈਗਾ?
ਹਾਂਜੀ।
। ਕਿਸ ਤਰਾਂ ਹੈ ਮਤਲਬ, ਫਾਸਟ ਫੂਡ ਖਾਨਾ ਚਾਹੀਦਾ ਯਾ ਨਹੀਂ ਖਾਨਾ ਚਾਹੀਦਾ?
ਨਈ-ਨਈ, ਫਾਸਟ ਫੂਡ ਤਾਂ ਨਹੀਂ ਖਾਨਾ ਚਾਹੀਦਾ, ਅ ਘਰ ਦਾ ਖਾਣਾ ਖਾਏ ਘਰ ਦਾ ਖਾਣਾ ਈ ਖਾਈ ਚਾਇਦਾ, ਪਰ ਲੋਕ ਪਰ ਏ ਜੋ ਅੱਜ ਕੱਲ ਦੇ ਬਚ ਚ ਫਿਰ ਜ਼ਿਆਦਾ ਬਾਰ ਦਾ ਪਸੰਦ ਕਰਦੇ ਨੇ।
ਹਾਂਜੀ ਬਿਲਕੁਲ ਜੀ, ਬਿਲਕੁਲ ਜੀ। ਹੋਰ ਜੀ, ਬਿਲਕੁਲ ਜੀ, ਅੱਜ-ਕੱਲ ਦੇ ਮਤਲਬ ਫਾਸਟ ਫੂਡ ਹੈਗਾ ਜੀ, ਬਰਗਰ ਹੈਗਾ ਐ, ਚੋਮੀਿਨ ਹੈਗੇ ਨੇ, ਮਨਚੂਰੀਅਨ ਨੇ। ਔਰ ਦੇਖੋ ਜੀ ਮੋਮੋਸ ਵਗੈਰਾ ਹੈਗੇ ਨੇ, ਬੱਚਿਆਂ ਵਾਸਤੇ ਕਿੰਨੇ ਮਤਲਬ ਬੋਤ ਮਤਲਬ ਨੁਕਸਾਨਦਾਇਕ ਚੀਜ਼ਾਂ ਹੈਗੀਆਂ ਨੇ ਲੇਕਿਨ ਅੱਜ-ਕੱਲ ਬੱਚੇ ਜੋ ਨੇ ਨਾ, ਮਤਲਬ ਬੜੇ ਖੁਸ਼ ਹੋ ਕੇ ਖਾ ਰਹੇ ਨੇ ਇਸ ਚੀਜ਼ਾਂ ਨੂੰ।
ਹਾਂਜੀ-ਹਾਂਜੀ।
ਦੇਖੋ ਜੀ ਜਗ੍ਹਾ ਜਗ੍ਹਾ ਸਰੀਟ ਫੂਡ ਨੇ, ਹਰ ਗਲੀ ਦੇ ਵਿੱਚ ਕਿੰਨੀ-ਕਿੰਨੀਆਂ ਮਤਲਬ ਲੱਗੇ ਹੋਏ ਨੇ ਰੇਡੀਆਂ। ਆਮਨੇ ਸਾਮਨੇ, ਆਮਨੇ-ਸਾਮਨੇ ਕਿੰਨੇ ਬੱਚੇ ਦੇਖੋ ਖਾ ਰਹੇ ਨੇ ਸ਼ਾਮ ਨੂੰ, ਹੋਰ ਇਸ ਚੀਜ਼ ਦਾ ਕਿੰਨਾ ਨੁਕ ਨੁਕਸਾਨ ਹੈਗਾ ਐ ਬੱਚਿਆਂ ਨੂੰ ਨੀ ਪਤਾ ਨਾ, ਪੇਰੈਂਟਸ ਨੂੰ ਹੀ ਦੱਸਣਾ ਚਾਹੀਦਾ ਨਾ ਵੀ ਇਹ ਚੀਜ਼ਾਂ ਤੁਸੀਂ ਨਈ ਖਾਨੀਆਂ ਹੈਗੀਆਂ, ਤੁਆਡੇ ਵਾਸਤੇ ਨਈ ਵਧੀਆ ਹੈਗੀਆਂ, ਹਾਂਜੀ, ਹੋਰ
ਕਦੀ ਕਦਾਰ ਅ ਜਿਬ ਦੀ ਸਵਾਦ ਲਈ, ਇੱਕ ਮਹੀਨੇ ਦੇ ਇੱਕ ਵਾਰ ਖਾ ਲਿੱਤਾ। ਓ ਲੋਕੀ, ਓ ਬੱਚੇ ਤਾਂ ਰੋਜ਼ ਲੱਗੇ ਹੋਏ ਨੇ।
ਹਾਂਜੀ, ਓ ਤੇ ਮਤਲਬ ਓ ਤੇ ਡੇਲੀ ਮਤਲਬ ਅੱਜ ਬਨ ਈ ਗਿਆ ਕਿ ਡੇਲੀ ਸ਼ਾਮ ਨੂੰ ਖਾਨਾ ਹੀ ਖਾਨਾ ਬੱਚਿਆਂ ਨੇ। ਬੱਚਿਆਂ ਦਾ ਮਤਲਬ ਬੋਤ ਜਾਦਾ ਮਤਲਬ ਹੋ ਗਿਆ ਪਸੰਦ ਬੋਤ ਕਰਦੇ ਨੇ। ਨਈ-ਨਈ ਕੰਮ ਕੀ ਕਰਨਾ, ਸਿਹਤ ਖਰਾਬ ਹੋ ਜਾਨੀ ਏਦੇ ਨਾਲ।
ਓ ਫੇਰ ਪਤਾ ਨੀ ਕਿਹੜੀ, ਕਿਹੜਾ ਤੇਲ ਯੂਜ ਕਰਦੇ ਨੇ? ਤਾਣੀ ਕਿਹੜੀ ਕਿਹੜਾਈ
ਦੇਖੋ ਜੀ ਤੇਲ ਤੇ ਉਹਨਾਂ ਨੇ ਆਪਣਾ ਯੂਜ ਕਰਨਾ ਉਹ। ਉਹਨਾਂ ਨੇ ਸੁੱਟਣਾ ਥੋੜ੍ਹਾ ਕੋਈ ਖਰਾਬ ਉਹ ਨੇ ਉਹਨੂੰ ਯੂਜ ਕਰੀ ਜਾਣਾ ਬਾਰ ਬਾਰ ਬਾਰ ਬਾਰ ਬਾਰ ਬਾਰ। ਡ ਚੀਜ਼ ਤੇ ਬਹੁਤ ਨੁਕਸਾਨ ਕਰਦੇ ਇਸ ਜਾ ਕੇ ਗਲੇ ਤੇ ਹੀ ਅਸਰ ਪੈ ਜਾਂਦਾ ਹੈ ਜਦੋਂ। ਥੋੜਾ ਗੰਦਾ ਤੁਸੀਂ ਤੇਲ ਖਾਾਲੋਗੇ ਨਾ ਤੇ ਤੁਹਾਡਾ ਪਹਿਲਾਂ ਇ ਗੱਲਾਂ ਹੀ। ਖ਼ਰਾਬ ਹੋ ਜਾਏਗਾ ਸਭ ਤੋਂ ਪਹਿਲਾਂ ਗਲਾ ਹੀ ਪਕੜਿਆ ਜਾਏਗਾ ਕਿਸ ਚੀਜ਼ਾਂ ਨਾਲ। ਕਿੰਨਾ ਨੁਕਸਾਨ ਹੈ ਲੇਕਿਨ ਬੱਚੇ ਨਹੀਂ ਸਮਝਦੇ ਇਸ ਗੱਲ ਨੂੰ। ਘਾਰਦਾ ਖਾਣਾ ਖਾਓ ਅੱਲ ਕਿਨੀਆਂ ਸਬਜ਼ੀਆਂ ਨੇ ਸਬਜ਼ੀਆਂ ਕਿਤੇ ਬਹੁਤ ਹੀ ਮੌਜ। ਸਰਦੀਆਂ ਵਿਚ ਤਾਨੁ ਪਤਾ ਸਬਜ਼ੀਆਂ ਦੀ ਸਾਗ ਹੈਗਾ ਆਲੂ ਮੇਥੀ ਹੈ। ਪਾਲਕ ਪਨੀਰ ਗਾਜਰਾਂ ਨੇ ਮਟਰ ਨੇ। ਕਿਨੀ ਮਤਲਬ ਹੈਲਥੀ ਚੀਜਾ ਬਣਾਈਆਂ ਪ੍ਰਮਾਤਮਾ ਨੇ ਲੇਕਿਨ ਅਸੀ ਫਿਰ ਵੀ ਮਤਲਬ ਉਹ। ਰ ਆਪਣੇ ਫਾਸਟ ਫੂਡ ਤੇ ਲੱਗੇ ਬੇ ਬਿਲਕੁਲ ਅੱਜ ਕਲ ਹੈਗਾ ਅੱਜ ਕਲ ਸਬਜੀਆਂ ਦੀ ਜਿਆਦਾ ਪ੍ਰੋਬਲਮ ਚ ਨੇ ਬੱਚਿਆਂ ਨੂੰ ਉਹ। ਪਸੰਦ ਨੀ ਆਉਦੀਆਂ ਘੀਆ ਨੀ ਖਾਣਾ ਚਾਹੰਦੇ ਕਰੇਲੇ ਸੁਣ। ਮੂੰਹ ਕਰੇਲੇ ਵਰਗਾ ਬਣਾ ਲੈਦੇ ਨੇ ਬੱਚੇ ਤੋਰੀਆਂ ਕ ਉਹ ਵੀ ਨੀ ਖਾਣੀਆਂ ਜ ਢਿਲੇ। ਕਦੋ ਵੀ ਨਹੀ ਖਾਦੇ ਜੀ ਖਾਲੋ ਫਿਰ ਪਾਸ ੇ ਖਾਣਗੇ ਸ਼ਾਮ ਨੂੰ ਜਾ ਕੇ ਉਥੇ ਕਰਨ। ਦਾ ਬੱਚਿਆਂ ਨੂੰ ਪਤਾ ਨੀ ਕਿੰਨਾ ਮਤਲਬ ਨੁਕਸਾਨ ਏ। ਸਾਡੇ ਲੀਵਰ ਤੇ ਕਿੰਨਾ ਇਫੈਕਟ ਕਰ ਰਿਹਾ ਉਹ ਚੀਜ਼ ਨੂੰ।
ਹਾਂਜੀ ਹਾਂਜੀ।
ਬਿਲਕੁਲ ਜੀ ਹੋਰ ਜੇ ਮੈਨੂੰ ਹੋਰ ਸਮਝਏ ਉਹਨ। ਫ ਬੱਚੇ ਘਰ ਨ ਖਾਣਗੇ ਤੇ ਮਾਵਾਂ ਵੀ ਕਹਿਣ ਗੀਆਂ ਜਾਓ ਜੀ ਖਾਓ ਜੀ ਜਾਓ ਜੀ ਜਾਨ ਛੁਡਾਓ।
ਹਮ ਹ।
ਐਹੀ ਹੁੰਦਾ ਬੱਚਿਆਂ ਦਾ।
ਉਹਨਾਂ ਨੂੰ ਵੱਡੇ ਹੋ ਕੇ ਵੈਲਊ ਪਤਾ ਚਲੇਗਾ ਇਸ ਚੀਜ਼ ਦੀ।
ਹਾਂਜੀ ਬਿਲਕੁਲ ਹੁਣ ਸਾਡੀ ਏਜ ਐਸ ਤਰਹਾ ਦੀ ਹੋਈ ਹੈ ਸਾਨੂੰ ਘਰ ਦਾ ਖਾਣਾ ਹੀ ਅੱਛਾ ਲੱਗਦਾ ਸਾਨੂੰ ਤੁਹਾਡਾ। ਵੀ ਸਾਨੂੰ ਪਤਾ ਹੈ ਇਸ ਚੀਜ਼ ਦਾ ਸਾਨੂੰ ਕੀ ਫਾਇਦਾ ਹੈਗਾ ਸਾਡੇ ਲੀਵਰ ਤੇ ਸਾਡੀ ਬੋਡੀ ਤੇ। ਚਲੋ ਲੇਕਿਨ ਬੱਚੇ ਲਈ ਉਹਨਾਂ ਨੂੰ ਹਜਮ ਵੀ ਹੋ ਜਾਂਦਾ ਲੇਕਨ ਕੁਛ ਹੱਦ ਤੱਕ ਹੁੰਦਾ ਵੀ ਖਾਓ। ਅਨਲਿਮਟਿਡ ਨਾ ਖਾਓ ਹੱ ਤੱਕ ਖਾਓ ਉਸ ਤੋਂ ਬਾਅਦ ਆਪਣਾ ਘਰ ਦਾ ਵੀ ਖਾਓ। ਫ ਕੋਈ ਦਿੱਕਤ ਨਹੀ ਹੈਗੀ। ਚੀਜ਼ਾ ਖਾਣ ਦੇ ਵਿਚ ਹਾਂਜੀ ਹੋਰ ਜੀ ਹੋਰ ਤੁਸੀ ਵੀ ਮਤਲਬ ਖਾਂਦੇ ਹੋ ਫਾਸਟ ਫੂਡ ਵਗੈਰਾ ਬਾਹਰ ਦਾ ਕਿ ਨਹੀ।
ਨਹੀ ਹਾਂਸੀ ਤਾਂ ਬਸ ਇਕ ਮਹੀਨੇ ਚ ਬਸ ਇਕ ਦੋ ਵਾਰ ਹੋ ਗਿਆ ਬਸ ਜ਼ਿਆਦਾ ਡੇਲੀ ਨਹੀ ਖਾਂਦੇ ਬਸ।
ਹਾਂਜੀ ਹਾਂਜੀ ਤੇ ਕਦੇ ਹੈ ਵੀ ਟੇਸਟ ਕਰ ਲ ਵੀ ਚੇਂਜ ਕਰਨਾ ਬਿਲਕੁਲ ਜਿਆ ਅਛੀ ਜਗ ਤੇ ਜਾ ਕੇ। ਬੰਦਾ ਅਛੀ ਜਗਾ ਤੇ ਖਾਏ ਅੇ ਰੈਸਟੋਰੈਂਟ ਵਿਚ ਤਾਂ ਵੀ ਚਲੋ। ਹੈਗਾ ਵੀ ਕੁਛ ਮਤਲਬ ਸਾਫ਼ ਸਫਾਈ ਦਾ ਤ ਹਾਂਜੀ ਹਾਂਜੀ ਠੀਕ ਠੀਕ ਬਸ ਸਹੀ ਹੁੰਦਾ ਜੀ। ਘਰ ਦੇ ਖਾਨੇ ਵਿਚ ਅਜ ਕਲ ਖਾਣ ਉਸਦੇ ਘਰ ਕਿਨਾ ਅਛਾ ਹੈ। ਫਰੂਟਸ ਨੇ। ਬਨਾਨਾ ਸ਼ੇਕ ਬਣਾ ਕੇ ਪੀਓ ਮੈਂਗੋ ਸ਼ੇਕ ਹੈ, ਜੂਸ ਹੈ, ਮੋਸਮੀ ਜੂਸ ਹੈ। ਦੁੱਧ ਨੇ, ਸੇਖ ਨੇ ਹੈ। ਅਜ ਕਲ ਤਾਂ ਵੈਸੇ ਚਲ ਗਰਮੀ ਚ ਤਾਂ ਬਹੁਤ ਓਪਸ਼ਨ ਹੈਗੀ ਸ਼ੇਕ ਵਗੈਰਾ ਦੀ ਕਈ ਤਰ੍ਹਾਂ ਦੇ ਸੇਕ ਤੁਸੀਂ ਪੀ ਸਕਦੇ ਹੋ ਘਰ ਚ ਬਣਾ ਕੇ। ਗੋਂਦ ਕਤਿਰਾ ਪਾ ਲਓ ਹੁ ਜਿਹਦੇ ਕੋ ਚੀਆ ਸੀਟਸ ਨੇ। ਕਿਨੀ ਅਛੀ ਅਛੀ ਮਤਲਬ ਵਰਾਇਟੀ ਬੱਚਿਆਂ ਨੂੰ ਦੇਣਾ ਚਾਹੀਦਾ ਮਾਵਾਂ ਨੂੰ ਚਲੋ। ਹੈਲਦੀ ਹੈ। ਇਹ ਚੀਜ਼ਾਂ ਕਿੰਨਾ ਫਾਇਦਾ ਉਸ ਚੀਜ਼ਾਂ ਦਾ ਬਾਕੀ ਫਾਸਟ ਫੂਡ ਤੇ ਬਸ ਇਸ ਤਰ੍ਹਾਂ ਹੀ ਹੈ। ਆ ਗਿਆ ਸਾਡੇ ਇੰਡੀਆ ਦੇ ਵਿਚ। ਆ ਹੀ ਜਾ ਰਹੇ ਨੇ ਬੱਚੇ ਬੜਾ ਤੰਗ ਕਰਦੇ ਪਏ ਨੇ। ਚਟਪਟਾ ਲੱਗਦਾ ਸਵਾਦ ਆਉਦਾ ਹੈ। ਸੋਸਿਸ ਪਾਈਆਂ ਨ ਉਹ ਮੈਂਓਨੀਸ ਪਾਦੀਤੀ ਏ- ਦੇਖੋ ਜੀ ਕਈ ਪ੍ਰਕਾਰ ਦੀ ਮਿਊਨੀਜ ਨੇ। ਤੰਦੂਰੀ ਮਿਊਨੀਜ ਔਰ ਵਾਈਟ ਸੋਸ ਹੈ, ਮੈਟੋ ਸੋਸ ਹੈ। ਇਹ ਚੀਜ਼ਾਂ ਪਾ-ਪਾ ਕੇ ਉਹਦਾ ਟੇਸਟ ਬਣਾਉਦੇ ਨੇ। ਵੀ ਚਲ ਸਵਾਦ ਬਟ ਬੱਚੇ ਸਵਾਦ ਲੱਗਦਾ ਬੱਚੇਆ ਨੂੰ। ਖਾਂਦੇ ਨੇ ਬੱਚੇ, ਖਾ ਵੀ ਰਹੇ ਨੇ। ਸਭ ਦੇ ਘਰਾਂ ਚ ਖਾਂਦੇ ਪਏ ਨੇ ਬੱਚੇ, ਕਿਸੇ ਨੂੰ ਕੀ ਕੈਹਨਾ ਅੱਜ ਕੱਲ। ਸ਼ਾਮ ਨੂੰ ਬੱਚਿਆਂ ਨੂੰ, ਭੁੱਖ ਹੀ ਇਸ ਚੀਜ਼ ਦੀ ਲੱਗਦੀ ਹੈਗੀ। ਜੀ ਹੋਰ ਇਸ ਚੀਜ਼ ਦਾ ਨੁਕਸਾਨ ਤਾਂ ਬਹੁਤ ਹੈਗਾ ਜੀ
ਹਾਂਜੀ-ਹਾਂਜੀ ਉਹ ਇਹਨਾ -ਇਹਨਾਂ ਚੀਜ਼ਾਂ ਦਾ ਫਾਇਦਾ ਕਿੱਨੇ, ਕਿਹਾ ਹੋਇਆ। ਨੁਕਸਾਨ ਹੀ, ਨੁਕਸਾਨ ਹੈ।
ਨੁਕਸਾਨੀ ਹੀ ਹੈ ਜੀ, ਬਿਲਕੁਲ ਮੈਦਾ ਹੈਗਾ। ਜੀ ਸਾਰਾ ਬਿਲਕੁਲ।
ਲੈ ਫਾਇਦਾ ਹੁੰਦਾ ਪਿਆ। ਫੇਰ ਤੇ ਸਾਰੇ ਲੋਕੀ ਰੇਡੀ ਤੇ, ਨਾ ਖੜੇ ਹੋ, ਜਾਂਣ ਰਾਤ ਨੂੰ।
ਹਾਂਜੀ ਹਾਂ, ਬਿਲਕੁਲ ਘਰ ਖਾਣਾ ਹੀ, ਨਾ ਬੰਨੇ ਸਬ ਕਹਿਣ ਉਹੀ ਖਾਓ ਜੀ।
ਘਰ ਬਣਾ ਲੋ, ਘਰ ਤਾਂ ਆਖਿਆ ਘਰ ਤਾਂ, ਅੱਖਾਂ ਦੇ ਸਾਹਮਣੇ ਬਣਦਾ ਹੈ। ਉਹ ਫਰੈਸ਼। ਘਰ ਜਿਵੇਂ ਬਰਗਰ ਦੀ, ਬਰਗਰ ਦੀ, ਭੁੱਖ ਲੱਗਦੀ ਹੈ। ਜਾਂ ਇੱਥੇ ਬੰਦ ਸੇਕ ਕੇ, ਖਾ ਲੋ।
ਹਾਂਜੀ, ਬਿਲਕੁਲ ਚਲੋ। ਲੇਕਿਨ ਇਨੀ ਮਿਹਨਤ ਨੀ ਹੁਦੀ ਨਾ। ਲੇਡੀਜ ਕੋਲੋਂ ਇਕ ਪਤੇ ਇਨੀ ਗਰਮੀ ਹੈਗੀ। ਵਿਚਾਰੀ ਘਰ ਦੀਆ ਰੋਟੀਆਂ ਬਣਾ- ਬਣਾ ਕੇ ਖਲਦੇ ਨੇ ਸ਼ਾਮੀ ਕਿਥੋ ਉਹ ਬਣਾ ਕੇ ਦੇਣ ਗਿਆ। ਟਿੱਕੀਆਂ ਤੁਹਾਨੂੰ ਚੀਜ਼ਾ ਜੇ ਅਸੀ ਖਾਵਾਂਗੇ ਉਹਨਾਂ ਦੀ ਲਈ ਵੀ ਤੇ ਪ੍ਰੋਬਲਮ ਹੈਗੀ ਆ। ਨਾ ਉਹ ਚਲੋ ਜਾਓ ਸ਼ਾਮੀ ਬਾਹਰੋ ਖਾਲੋ ਜੀ, ਜਾਂਔ ਸਾਡੀ ਵੀ ਫੇਰ ਤੇ ਜਾਨ ਛੁੱਟੇਗੀ। ਇਹ ਵੀ ਬੜਾ ਫ਼ਰਕ ਹੁੰਦਾ ਹਨਾ ਇਸ ਚੀਜ਼ਾਂ ਨੂੰ ਅਸੀ ਦੇਖ ਰਹੇ ਹਾਂ ਨਾ ਆਪਣੀ ਮਤਲਬ ਲਾਈਫ ਦੇ ਵਿਚ। ਦੇਖੀ ਦਾ ਵੀ ਚਲੋ ਚਲੋ ਖਾਣਾ ਵੀ ਖਾਓ ਘਰ ਦਾ ਸਬਜ਼ੀ ਫੁਲਕਾ ਖਾਓ ਦਾਲ ਫੁਲਕਾ ਅਜ ਕਲ ਬਹੁਤ ਚੀਜ਼ਾਂ ਨੇ ਖਾਣ ਵਾਸਤੇ, ਰਾਜਮਾਂ ਚਾਵਲ ਨੇ, ਛੋਲੇ ਚਾਵਲ। ਸਭਜੀਆਂ ਵੀ ਨੇ ਸਾਂਬਰ ਦੇ, ਨਾਲ ਉਹ ਕਿੰਨਾ ਹੈਲਥੀ ਦਿਤਾ। ਹੁੰਦਾ ਵੈਜੀਟੇਬਲਸ। ਸਾਂਬਰ ਦੇ, ਵਿੱਚ ਕਿੰਨਾ। ਮਤਲਬ ਫਾਇਦਾ ਕਰਦੀਆਂ ਚੀਜ਼ਾਂ ਬੱਚਿਆਂ, ਹੂੰ, ਬਹੁਤ ਫ਼ਾਇਦੇਮੰਦ ਨੇ, ਉਹ ਚੀਜ਼ਾਂ ਨੇ ਖਾਣ ਵਾਸਤੇ। ਲੇਕਿਨ ਬੱਚਿਆਂ ਦਾ, ਵੀ ਟੇਸਟ ਹੈਗਾ ਚਲੋ ਖਾ ਹੀ ਰਹਿ ਆ ਚੱਲ, ਹੀ ਰਹੇ ਆ।
ਹਾਂਜੀ -ਹਾਂਜੀ। ਜੀ,
ਹਾਂਜੀ।
ਫਾਸਟ।
ਹੋਰ ਬਸ, ਇਹੀ ਬਸ, ਖਾਣੇ ਤੇ ਹੀ ਟੋਪਿਕ ਸੀਗੀ। ਇਹਦੇ ਤੇ, ਹੀ ਬਸ ਕਰਨਾ ਡਿਸਕਸ, ਹੋਰ।
ਹੋਰ?
ਦੇਖੋ ਹੋਰ ਕੋਈ, ਈ ਚੀਜ਼ਾਂ ਹੈ ਤੇ ਸੀਹੀ ਸ਼ੇਕ ਵਗੈਰਾ ਪੀਂਦੇ ਹੋ, ਅੱਜ ਕੱਲ ਸ਼ੇਕ। ਮੈਂ, ਅੱਜ ਕੱਲ ਮਗੋਸ ਕਿੰਨੇ ਨੇ, ਮੈਂਗੋ ਵੀ ਖਾਓ! ਸ਼ੇਕ ਵੀ ਪੀਓ ਬਨਾਨਾ ਨੇ, ਬਨਾਨਾ ਤੇ ਚਲੋ ਹਰ ਸੀਜ਼ਨ ਵਿੱਚ। ਹਾਂਜੀ, ਪਪਾਇਆ ਹੈ, ਪਪਾਇਆ ਸੋਕ, ਹੋ ਗਿਆ। ਬਿਲਕੁਲ ਜੀ ਬਿਲਕੁਲ।
ਔਰ ਅੱਖਾਂ ਦੇ ਲਈ ਮੌਸੰਮੀ ਦਾ ਜੂਸ ਹੋਇਆ ਵਧੀਆ।
ਹਾਂਜੀ, ਬਿਲਕੁਲ ਜੀ ਮੋਸੰਮੀ ਤਾਂ, ਵੈਸੇ ਵੀ ਬੁਖਾਰ ਨੂੰ, ਵੀ ਤੋੜਦੀ ਹੈ, ਔਰ ਵੈਸੇ ਵੀ ਵਧੀਆ। ਆਪਣੇ ਹੈਲਥੀ ਹੈਗੀ ਹੈ। ਕਈ ਚੀਜ਼ਾਂ ਵਾਸਤੇ। ਬਹੁਤ ਫੇਦਾ ਹੁੰਦਾ ਜੀ, ਬਿਲਕੁਲ ਜੀ।
ਉਸ ਐ ਹੀ ਤਾਂ ਨਹੀਂ ਖਾਂਦੇ ਬੱਚੇ!
ਨਹੀਂ ਚਲੋ ਬਾਰ ਗਲ ਦੀ ਸ਼ੇਕ ਵਗੈਰਾ ਕੁ ਬਣਾ।
ਹਾਂਜੀ ਸ਼ੇਕ ਔਰ ਜੂਸ ਤੋਂ ਪੀ ਲੈਂਦੇ ਨੇ।
ਹਾਂਜੀ ਹਾਂਜੀ ਜੀ ਬਿਲਕੁਲ ਜੀ ਬਾਰ ਦਾ ਤਾਂ ਜੀ ਨੁਕਸਾਨ ਹੀ ਬਹੁਤ ਹੈ ਵੀ। ਲਗੈ ਜੇ ਬਾਰ ਨੀ ਬੱਚਿਆਂ ਨੂੰ ਖਾਣਾ ਚਾਹੀਦਾ ਬਹੁਤ ਨੁਕਸਾਨ ਹੈ ਇਸ ਚੀਜ ਦਾ। ਮੈਦਾ ਜਿਹੜਾ ਹੈ ਕੋ ਡਾਇਜਸਟ ਹੁੰਦਾ ਸਭ ਜ਼ਿਆਦਾ ਟਾਈਮ ਲਗਾਉਂਦਾ ਸਰੀਰ ਦੇ ਵਿੱਚ। ਹ ਖਾ। ਖਾ ਕੇ ਬੱਚੇ ਬਿਮਾਰ ਹੁੰਦੇ ਆ ਬਲੋਕ ਹੋ ਜਾਂਦੀ ਆ ਅਤਾਂ ਦੇ ਵਿੱਚ ਕਹਿੰਦੇ। ਖਾਂਦੇ ਨੇ ਤੇ ਉਹ ਵੀ ਚੀਪਕ ਜਾਂਦੇ ਨੇ ਹਾਂਜੀ।
ਹਾਂਜੀ ਹਾਂਜੀ।
ਬਹੁਤ ਨਕਸਾਨ ਤੁਹਾਡੇ ਘਰ ਵੀ ਬੱਚੇ ਹੋਣਗੇ, ਉਹ ਵੀ ਖਾਂਦੇ ਹੋਣਗੇ। ਹਾਂਜੀ,
ਬਾਹਰ ਤਾਂ ਪਤਾ ਨੀ ਕਿਹੜੀ, ਇੱਕ -ਇੱਕ ਹੀ ਕਢਾਈ ਚ ਵੈਜ ਤਲਦੇ ਨੇ। ਤੇਰੀ ਕੜਾਈ ਚ ਨੋਨ ਵੈਜ ਚੱਲ ਰਿਹਾ ਹੈਗਾ।
ਚਦੇਦੇ ਨੇ ਬਿਲਕੁਲ ਵੀ ਕੁਛ ਨੀ ਹੈਗ ਸੀ ਇਹਨਾਂ ਦੇ। ਉਹਨਾਂ ਨੇ ਜੀ ਬਣਾਉਣਾ ਹੀ ਬਣਾਉਣਾ ਉਹਨਾ ਨੂੰ ਤਾਂ ਸੇਲ ਕਰਨੀ ਹੈ ਬੱਸ। ਬਾਕੀ ਚਲੋ ਖਾਓਗੇਗਾ ਲਕਿਨ ਅੱਛੀ ਜਗਾ ਤੋਂ ਅਗਰ ਖਾਇਆ ਜਾਏ ਤੇ ਚਲੋ ਫਾਇਦਾ ਵੀ ਹੈ ਸਾਫ਼ ਸੁਥਰੀ ਜਗਾ ਏ। ਜਗਾ ਲੇਕਿਨ ਚਲੋ ਨਹੀਂ ਬਿਲਕੁਲ ਜੀ ਹਾਂਜੀ
ਅਸੀਂ ਵੀ ਇੱਕ ਦੋ ਮਹੀਨੇ ਵਿੱਚ ਬਸ ਡੋਸਾ ਖਾਂਦੇ ਨੇ ਜ਼ਿਆਦਾਤਰ ਤਾਂ। ਬਾਕੀ ਤਾਂ ਹੋਰ ਕੁਛ ਨਹੀ ਖਾਂਦੇ।
ਹਾਂਜੀ ਡੋਸਾ ਤਾਂ ਬਹੁਤ ਵਧਿਆ ਲੱਗਦਾ ਹਾਂਜੀ ਇਟਲੀ ਹੇ ਗਈ। ਵੜਾ ਸਡਰ ਗਿਆ ਸਬ ਵਰਾਇਟੀ ਆਖ ਸਾਊਥ ਵਿੱਚ ਇਹ ਚੀਜ਼ਾਂ ਦੇਖੋ ਸਾਡਾ ਜੋ ਇੰਡੀਅਨ ਫੂਡ ਹੈ। ਉਹਦਾ ਫਾਇਦਾ ਹੀ ਫਾਇਦਾ ਕੋਈ ਨੁਕਸਾਨ ਵਾਲੀ ਚੀਜ਼ਾਂ ਨਹੀਂ ਹੈਗੀਆਂ। ਸਾਡੇ ਇੰਡੀਅਨ ਫੂਡ ਚ ਬਹੁਤ ਟੇਸਟੀ ਵੀ ਹੈ ਔਰ ਮਤਲਬ ਵਧੀਆ ਵੀ ਹੈ। ਸਵਾਦ ਵੀ ਹੈ ਤੇ ਹੋਰ ਮਤਲਬ ਉਸ। ਫਾਇਦਾ ਵੀ ਹੈਗਾ ਹੈਲਦੀ ਵੀ ਹੈ ਸਭ ਤੋਂ ਪਹਿਲਾਂ ਤਾਂ ਹੈਲਥ ਵਿੱਚ। ਬੜੀ ਜ਼ਰੂਰੀ ਹੈ ਜੀ ਅਸੀਂ ਇਹ ਚੀਜ਼ਾਂ ਬੱਚਿਆਂ ਨੂੰ ਖਿਲਾਵਾਂਗੇ ਤੇ ਉਹਦਾ ਕੋਈ ਨੁਕਸਾਨ ਨੀ ਹੋਏਗਾ ਜੀ। ਵਗੈਰਾ ਹੈ ਇਡਲੀ ਹੈ ਸਾਂਬਰ ਹੈ ਇਹ ਚੀਜਾਂ ਖਿਲਾਓ ਬੱਚਿਆਂ ਨੂ। ਹਾਂਜੀ ਇਸ ਚੀਜਾਂ ਚ ਬਹੁਤ ਮਤਲਬ ਹੈਗਾ ਜੀ ਹਾਂਜੀ।
ਜਿਵੇਂ ਬਾਹਰ ਖਾ ਲੈਂਦੇ ਜਿਵੇਂ ਬਾਹਰ ਜਿਵੇਂ ਰੋਟੀ ਖਾਣ ਜਾਂਦੇ ਨੇ। ਉਹ ਬੱਚਿਆਂ ਨੂੰ ਸ਼ਾਹੀ ਪਨੀਰ ਕੜਾਈ ਪਨੀਰ ਸਵਾਦ ਲੱਗਦਾ। ਸਾਨੂੰ ਥੋੜਾ ਪਤਾ ਕਿੰਨੇ ਦਿਨਾਂ ਦੀ ਗ੍ਰੇਵੀ ਬਣਾ ਕੇ ਰੱਖੀ ਹੋਈ ਉਹਨੂੰ ਵੀ ਸੋੜ। ਉਹਦੇ ਚ ਪਨੀਰ ਪਾ ਕੇ ਲੋਓ ਜੀ ਤੁਹਾਡਾ ਸ਼ਾਹੀ ਪਨੀਰ ਆ ਗਿਆ। ਸਾਨੁ ਥੋੜ ਨਾ ਪਤਾ ਕਿੰਨੇ ਦਿਨਾਂ ਦੀ ਪਨੀਰ ਗ੍ਰੇਵੀ ਬਣਾ ਕੇ ਫਰਿਜ ਚ ਰੱਖੀ ਹੋਈ ਹੈ
ਲੱਗਦਾ ਬਿਲਕੁਲ ਜੀ ਉਹ ਤਾਂ ਬੱਸੇ ਫਿਜਾਂ ਫਿਜਰ ਦੇ ਵਿੱਚ ਉਹ ਤਾਂ ਮੈਰੀਨੇਟ ਕਰਕੇ। ਚੀਜ਼ਾਂ ਰੱਖ ਦਿੰਦੇ ਨੇ ਉਹ ਨ ਸਪੋਟ ਹਾਂਜੀ ਉਹਨਾਂ ਨੇ ਤੇ ਦੇਖਣਾ ਵੀ ਓਹਨਾ ਨੇ ਦੇਖਣਾ ਸਪੋਰਟ ਆਏਗਾ ਕਸਟਮਰ ਫਟਾਫਟ ਬਣਾਾਂਗੇ ਦੇਣ ਵਾਲੇ ਬਣੋਗੇ ਉਹਨਾਂ ਨੂੰ ਕਸਟਮਰ ਨੂੰ ਵੀ ਜਲਦੀ ਤੋਂ ਜਲਦੀ ਚੀਜ਼ ਚਾਹੀਦੀ ਹੈ ਖਾਣ ਵਾਸਤੇ। ਉਹਨਾਂ ਨੂੰ ਵੀ ਪਤਾ ਵੀ ਲੇਟ ਹੋ ਗਏ ਤੇ ਕਸਟਮਰ ਭੱਜੇਗਾ ਫਟਾਫਟ ਕਸਟਮਰ ਨੁ ਅਟੈੰਡ ਕਰਨੇ ਹਾ ਤੇ ਉਹਨਾਂ ਨੂੰ ਖਵਾ ਕੇ ਭੇਜਣੀ ਹੈ ਚੀਜ਼ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ
ਠੀਕ ਹੈ
ਚ